ਹੈਲੋ
ਹਾਂ ਹਾਂਜੀ ਸਸ ਸ਼੍ਰੀ ਕਾਲ।
ਹਾਂਜੀ ਸਸ ਸ਼੍ਰੀ ਕਾਲ ਜੀ, ਹੋਰ ਬਸ ਤੁਸੀਂ ਸੁਣਾਓ ਠੀਕ ਓ।
ਹਾਂਜੀ ਠੀਕ ਆ।
ਅੱਛਾ
ਤੁਸੀਂ ਅੱਜ ਕਿਸ ਤਰ੍ਹਾਂ ਯਾਦ ਕੀਤਾ ਐ।
ਬਸ ਮੈਂ ਕਿ ਦੁਪਹਿਰੇ ਫ੍ਰਰੀ ਹੋ ਗਈ ਸੀ ਥੋੜਾ। ਮੈਂ ਕਿਹਾ ਫੋਨ ਕਰਾਂ ਮੈਂ ਤੁਹਾਨੂੰ ਤੁਸੀਂ ਵੀ ਜਿੰਨੇ ਲੇਡੀਜ਼ ਮੈਂ ਕਿਹਾ ਐੇਸੇ ਟਾਈਮ ਫਰੀ ਹੁੰਦੀਆਂ ਜ਼ਿਆਦਾਤਰ।
ਹਾਂ ਹਾਂ। ਚਲੋ ਵਧੀਆ ਕੀਤਾ ਤੁਸੀਂ। ਹੋਰ ਕਰ ਲਿਆ ਅਸੀਂ ਲੰਚ।
ਅੱਛਾ ਚਲੋ ਬਸ, ਮੇਰੇ ਵੀ ਬਸ ਬੱਚਿਆਂ ਦੇ ਸਕੂਲ ਖੁੱਲ੍ਹੇ ਨੇ ਵੱਡਾ ਵਾਲਾ ਆਏਗਾ ਤਿੰਨ ਵਜੇ ਮੈਂ ਕਿਆ ਉਸ ਤੋਂ ਪਹਿਲੇ ਤੁਹਾਨੂੰ ਕੋਲ ਕਰ ਲਾਂ।
ਅੱਛਾ ਅੱਛਾ।
ਹਾਂ ਮੈਂ ਬਸ ਪੁੱਛਣਾ ਸੀ ਉਹੀ ਮੈਂ ਕਿਹਾ ਮੇਰੇ ਬੱਚੇ ਬੜਾ ਜੰਕ ਫੂਡ ਖਾਂਦੇ ਨੇ।
ਅੱਛਾ
ਉਲਟਾ ਸਿੱਧਾ, ਮੈਗੀ ਚਿਪਸ ਯ-ਵੋ ਖਾਣੇ ਵੱਲ ਧਿਆਨ ਈ ਨਈ ਐ।
ਹਾਂ
ਖਾਣਾ ਦੋ ਮੂੰਹ ਬਣਾਉਂਦੇ ਨੇ ਉਹ ਦ ਉਹ ਬਸੋ ਖਾਓ ਫਿਰ ਉਹ ਬਿਮਾਰ ਹੋ ਜਾਂਦੇ ਨੇ
ਹਾਂ
ਸਮਝ ਨਹੀਂ ਆਦਾ ਕਿਸ ਤਰਾਂ ਆਦਤਾਂ ਪਾਵਾਂ
ਹਾਂ ਅੱਜ ਕੱਲ੍ਹ ਬੱਚੇ ਸਾਰੇ ਹੀ ਬੱਚਿਆਂ ਦਾ ਇਹੀਓ ਹਾਲ ਏ ਅੱਜ ਕੱਲ੍ਹ ਤੇ ਬੱਚੇ ਰੋਟੀ ਖਾਂਦੇ ਹੀ ਨਹੀਂ ਮਾਵਾਂ ਵੀ ਆਦਤ ਪਾਈ ਹੋਈ ਹੈ ਮਾਵਾਂ ਜਿੱਦ ਪੂਰੀ ਕਰ ਦਿੰਦੀ ਹੈ ਬ ਬੱਚੇ ਜਿੱਦ ਕਰਦੇ ਨੇ ਮਾਵਾਂ ਪੂਰੀ ਕਰ ਦਿੰਦੀਆਂ ਨੇ ਤੇ ਫਿਰ ਕੀ ਕੀ ਉਹਨਾਂ ਨੇ ਰੋਟੀ ਖਾਣੀ ਹੈ ਬੱਚਿਆਂ ਨੇ
ਹਾਂ ਅੱਛਾ ਸਾਰੇ ਹੀ ਬੱਚੇ ਕਰਦੇ ਨੇ ਮੈਨੂੰ ਸੋਚਿਆ ਸ਼ਾਇਦ ਮੇਰੇ ਹੀ ਕਰਦੇ ਨੇ ਇੰਜ ਅਸੀਂ ਤੇ ਨਈ ਸਿਖਾਉਦੇ ਹੁੰਦੇ ਸਾਡਾ ਇਥੇ ਸਾਨੂੰ ਤੇ ਨੀ ਸ਼ੌਕ ਹੁੰਦੇ ਸੀ ਪਤਾ ਨੀ ਇਹਨਾਂ ਨੂੰ ਕਿੱਥੋਂ ਪੈ ਗਏ ਨੇ
ਪੈ ਗਏ ਨੇ ਸਾਡੇ ਟਾਈਮ ਤੇ ਹੈ ਵੀ ਨਹੀ ਸੀ ਇਹ ਚੀਜ਼ਾਂ
ਹਾਂ ਇੰਨੀ ਨੀ ਸੀ ਅੱਜ ਕੱਲ ਜ਼ਿਆਦਾ ਹੀ ਬਸ ਹੋ ਗਈ ਹੈ ਐਡ ਟੀ ਵੀ ਚ ਆਸ ਪਾਸ ਜ਼ਿਆਦਾ ਹੀ ਕਰਨ ਲੱਗ ਗਈਆਂ ਨੇ
ਹੂੰ ਅਸੀਂ ਤੇ ਛੋਟੇ ਹੁੰਦੇ ਸੀ ਨਾ ਸਾਨੂੰ ਸ਼ਾਮ ਦੇ ਟਾਈਮ ਭੁੱਖ ਲੱਗਦੀ ਸੀ ਅਸੀਂ ਦੇਸੀ ਘਿਓ ਦਾ ਪਰੌਂਠਾ ਬਣਾਉਂਦੇ ਸੀ
ਹ
ਔਰ ਚਾਹ ਨਾਲ ਖਾਂਦੇ ਸੀ ਉਹ ਇੰਨਾ ਸਵਾਦ ਲੱਗਦਾ ਸੀ ਸਾਨੂੰ ਨਾਲ ਅੰਬ ਦਾ ਅਚਾਰ ਲੈਂਦੇ ਸੀ ਅਸੀਂ
ਹਾਂ ਸਾਨੂੰ ਸ਼ੌਕ ਹੀ ਨੀ ਸੀ ਸਾਡੀ ਮੰਮੀ ਚਾਹ ਬਣਾਉਂਦੀ ਸੀ ਤੇ ਦੁਪਹਿਰ ਦੀ ਰੋਟੀ ਬ ਚੀ ਹੁੰਦੀ ਸੀ ਠੰਡੀ ਰੋਟੀ ਦੇ ਉੱਪਰ ਇੰਝੇ ਘਿਓ ਲਾਉਣਾ ਲੂਣ ਮਿਰਚ ਲਾਉਣਾ ਸਾਨੂੰ ਓਹੀ ਬੜੀ ਸਵਾਦ ਲੱਗਦੀ ਸੀ ਇੰਝ ਲੱਗਦਾ ਸੀ ਸਾਨੂੰ ਉਹ ਵੀ ਇੱਕ ਸਨੈਕ ਏ ਜਿਸ ਤਰ੍ਹਾਂ
ਹਾਂ ਹਾਂ
ਅੱਜ ਕਲ ਤੇ ਇਹਨਾਂ ਨੂੰ ਚਾਹ ਪੀਣ ਜੇ ਬਹਿ ਜਾਣ ਤੇ ਇੰਨੇ ਇੰਨੇ ਬਿਸ ਕਿਟ ਯੇ ਵੋ ਫਿਰ ਕੋਨਸਟੀਪੇਸ਼ਨ ਦੀ ਪ੍ਰੋਬਲਮ ਵੀ ਹੈ ਮੇਰੇ ਬੇਟੇ ਨੂੰ ਉਹਨੂੰ ਵੀ ਜ਼ਰਾ ਜਿਹਾ ਬਿਸ ਕਿਟ ਵੀ ਨਹੀਂ ਡਾਇਜੈਸਟ ਹੁੰਦਾ
ਹਾਂ
ਹਾਂ ਹੋਰ ਤੁਸੀ ਕੀ ਬਣਾਦੇ ਓ ਤੁਹਾਡੇ ਬੱਚੇ ਵੀ ਤੰਗ ਕਰਦੇ ਨੇ।
ਹਾਂ ਸਾਡੇ ਬੱਚੇ ਤੇ ਖੈਰ ਹੁਨ ਥੋੜ੍ਹੇ ਵੱਡੇ ਨੇ ਨਾ ਤੇ ਕਹਿਨਾ ਮਨ ਮਨ ਵੀ ਲੈਂਦੇ ਨੇ ਅਸੀਂ ਬਸ ਸਬਜ਼ੀਆਂ ਸੁਬਜ਼ੀਆਂ ਬਣਾ ਲਈ ਦੀਆਂ ਦਾਲ ਮੇਰੇ ਬੱਚੇ ਤੇ ਰੋਟੀ ਦਾਲ ਨਾਲ ਹੀ ਜ਼ਿਆਦਾ ਸਵਾਦ ਨਾਲ ਖਾਂਦੇ ਨੇ
ਅੱਛਾ ਅੱਛਾ
ਹਾਂ ਤੇ ਹੁਣ ਅੱਜ ਮੈਂ ਬਣਾਏ ਸੀ ਕੋਫਤੇ ਬਣਾਏ ਸੀ ਲੋਕੀ ਦੇ
ਅੱਛਾ
ਅਤੇ ਨਾਲ ਲੋਕੀ ਦਾ ਹੀ ਰਾਇਤਾ ਪਾਇਆ ਸੀ ਬੜਾ ਸਵਾਦ ਬਣਿਆ ਬੱਚੇ ਖੁਸ਼ ਹੋ ਕੇ ਖਾਂਦੇ ਛੋਟੇ ਬੇਟੇ ਨੂੰ ਨਾ ਬੜਾ ਪਸੰਦ ਆ ਕੋਫਤੇ ਤੇ ਹਾਂ ਤੇ ਫਿਰ ਛੋਟੀ ਜਿਹੀ ਲੋਕੀ ਹੂੰ ਤੇ
ਬਸ ਐ ਪੇ ਸੌਸਾ ਸੋਸਾ, ਰੋਟੀ ਸਾਦੀ ਖਾਦੀ ਹੀ ਨੀ ਰੋਟੀ ਬਣਾ ਕੇ ਵਿੱਚ ਰਹਿਪ ਬਣਾ ਦੋ ਇਹਨਾਂ ਨੂੰ ਸੋਸਾ ਲਾ ਕੇ, ਸੋਸ ਵੀ ਤੇ ਖ਼ਰਾਬ ਕਰਦੀ ਐ ਨਾ
ਸੋਸ ਵੀ ਖ਼ਰਾਬ ਕਰਦੀ ਹੈ ਸਹੀ, ਸੋਸ ਨਾਲੋ ਨਾ ਤੁਸੀਂ ਤੁਸੀਂ ਏ ਅੰਬ ਤੇ ਹੁਣ ਅੱਜ ਕੱਲ੍ਹ ਕੱਚੇ ਅੰਬ ਆਏ ਹੋਏ ਨੇ, ਤੁਸੀਂ ਚਟਨੀ ਬਣਾ ਦਿਆ ਕਰੋ ਤੇ ਸੋਸ ਨਾਲੋਂ ਤਾਂ ਇਹ ਚੀਜ਼ ਜ਼ਿਆਦਾ ਵਧੀਆ ਹੈ
ਨਹੀਂ ਖਾਂਦੇ ਖਾਂਦੇ ਹੀ ਨਹੀਂ, ਪਰ ਦੇਸੀ ਚੀਜ਼ਾਂ ਹਾਂ ਕੁਛ ਯਾ ਤੇ ਆਮ ਜੈਮ ਜੂਮ ਬਣੇ ਹੈਨਾ
ਜੈਮ ਆੱਕਣ ਈ ਤੇ ਹੁੰਦੀ ਐ ਉਹ ਮਿੱਠੀ ਚਟਨੀ, ਜੈਮ ਆੱਕਣ ਈ ਹੁੰਦੀ ਐ
ਅੱਛਾ
ਹਾਂ ਉਹ ਤੇ ਤੁਸੀਂ ਔਦੇ ਤੇ ਬਰੈਂਡਰ ਮਾਰ ਦੋ, ਤੇ ਜਿਸ ਤਰ੍ਹਾਂ ਉਹਨੂੰ ਯਾ ਤੇ ਕੁਤਰ ਕੇ ਬਣਾ ਲਉ ਅਤੇ
ਉਹ ਕੁਤਰੇ ਪੀਸ ਏਨਾ ਦੇ ਮੂੰਹ ਚ ਆਉਂਦੇ ਨੇ, ਬਸ ਨਖਰੇ ਕਰਦੇ ਨੇ
ਅਤੇ ਬਣੀ ਹੋਈ ਚ ਤੁਸੀਂ ਬ੍ਰੈਂਡਰ ਮਾਰ ਦਿਆ ਕਰੋ, ਤੇ ਉਹ ਬਰੀਕ ਹੋ ਜਾਏਗੀ ਹੋਰ ਕੀ ਹੈ ਉਹ ਬ੍ਰੈਡ ਤੇ ਲਾ ਕੇ ਖਾਓ, ਬੜੀ ਸਵਾਦ ਲੱਗਦੀ ਐ
ਹੂ, ਐ ਮੈਨੂੰ ਲੱਗਦਾ ਇਹਨਾਂ ਦੀ ਜੀਭ ਨੂੰ ਆਦਤ ਪੈ ਗਈ ਹੋਈ ਹੈ, ਉਲਟਾ ਸਿੱਧਾ
ਹਾਂ ਹਾਂ ਬਸ ਇਹ ਏ ਨਾ ਜੋ ਬੱਚਿਆਂ ਨੂੰ ਹਾਂ, ਬਸ ਤਾਂ ਹੀ ਤੇ ਬੱਚੇ ਵਿਗੜ ਜਾਂਦੇ ਨਾ ਜਦੋਂ ਮਾਵਾਂ ਜਿੱਦ ਪੂਰੀ ਕਰ ਦਿੰਦੀ ਆ ਨਾ, ਤੇ ਫਿਰ ਬੱਚੇ ਸੋਚਦੇ ਨੇ ਜਿੱਦ ਪੂਰੀ ਹੋ ਤੇ ਜਾਂਦੇ ਹੀ ਇਓ ਖਾਓ ਤੇ ਜਦੋਂ ਇੱਕ ਦੋ ਵਾਰੀ ਮਾਂ ਨਹੀਂ ਦੇਏਗੀ ਫੇਰ ਆਪੇ ਬੱਚਿਆਂ ਨੂੰ ਪਤਾ ਹੋਏਗਾ, ਬਈ ਅਸੀਂ ਮੈਂ ਨਹੀਂ ਮਿਲਣੀ ਤੇ ਆਈ ਅਸੀਂ ਰੋਟੀ ਖਾਣੀ ਹੈ ਹੁਣ
ਹਾਂ ਹਾਂ ਹਾਂ
ਹੂ ਚਲੋ।
ਉਹੀ ਹੈ ਨਾ ਪਹਿਲੇ ਪਤਾ ਕੀ ਹੈ, ਬੱਚੇ ਬਚਾ ਤੰਗ ਵੀ ਕਰਦਾ ਸੀ ਨਾ ਰੋਂਦੇ ਸੀ, ਪਰਿਵਾਰਾਂ ਚ ਹੋਰ ਜਣੇ ਹੁੰਦੇ ਸੀ ਸਾਂਭ ਲੈਂਦੇ ਸੀ ਚਲੋ, ਹੁਣ ਹੈ ਕਿ ਸਾਨੂੰ ਹੁੰਦਾ ਹੈ, ਕਿ ਕੱਲੇ ਆਂ, ਤੇ ਬੱਚਾ ਰੋ ਰਿਹਾ ਅਸੀ ਹੁਣ ਬੱਚੇ ਨੂੰ, ਸਿਰ ਖਪਾਈ ਕਰਾਂਗੇ ਯਾ ਹੋਰ ਕੰਮ ਕਰਾਂਗੇ, ਅਸੀਂ ਫੇਰ ਸਾਨੂੰ ਚੁੱਪ ਕਰਾਉਨ ਪਿੱਛੇ ਉਹਨਾਂ ਨੂੰ ਫੇਰ ਜੋ ਕਹਿੰਦੇ ਨੇ ਉਹ
ਦੇ ਦਿੰਦੇ ਆ ਹਾਂ, ਹਾਂ।
ਹਲੇ ਤੇ ਹੋ ਗਿਆ, ਜੇ ਮਾਂ ਤੰਗ ਕਰ ਰਹੇ ਨੇ, ਕੋਈ ਬੱਚੇ ਨੂੰ ਕਿੱਧਰੇ ਲੈ ਗਿਆ ਉੱਧਰ ਲੈ ਗਿਆ। ਆਪਣੇ ਕੋਲ ਲੈ ਗਿਆ, ਬੱਚੇ ਦਾ ਦਿਮਾਗ ਫੇਰ ਭਟਕ ਜਾਂਦਾ ਸੀ ਧਿਆਨ।
ਹੂ ਹੂ
ਹੁਣ ਉਹ ਚੀਜ਼ ਹੈ ਨਹੀਂ।
ਹੈ ਨਹੀਂ ਸਹੀ ਗੱਲ ਐ ਪਹਿਲੇਂ ਮਾਵਾਂ ਹੋਰ-ਹੋਰ ਆਰੇ ਲਾ ਦਿੰਦੇ ਸੀ। ਥੇਰ ਜਾਚ ਹੁੰਦੀ ਸੀ, ਮਾਵਾਂ ਨੂੰ ਵੀ ਐਧਰ -ਓਧਰ ਧਿਆਂਨ ਕਰਨ ਤੇ ਬੱਚੇ ਦਾ।
ਹਾਂ ਯਾ ਫੇਰ ਮਹੂਨਂ ਹੁੰਦਾ। ਮਾਵਾਂ ਨੂੰ ਅਸੀਂ ਬੱਚੇ ਨੂੰ ਜੇ ਧਿਆਨ ਭਟਕਾਣ ਬਹਿ ਗਏ ਆਰੇ ਲਾਣ ਬਹਿ ਜੀਏ, ਇੱਧਰ ਉਧਰ ਲੈ ਕੇ ਉਹ ਕੰਮ ਮੇਰਾ ਰਹਿ ਜੇਗਾ ਉਹ ਕੌਣ ਕਰੇਗਾ।
ਹਾਂ, ਹਾ
ਪਹਿਲੇ ਹੁੰਦਾ ਸੀ ਚੱਲ ਮਾਵਾ ਆਰੇ ਲਾ ਰਹੀਆਂ ਅਤੇ ਕੋਈ ਹੋਰ ਕੰਮ ਕਰਨ ਲੱਗ ਜਾਂਦਾ ਸੀ। ਯਾ ਅਸੀਂ ਕੰਮ ਕਰ ਰਹੇ ਆ ਤੇ ਅਸੀਂ ਕਹਿੰਨੇ ਆ ਕਿ ਤੁਸੀਂ ਇਹਨੂੰ ਆਹਰੇ ਲਾਓ ਜਰਾ ਤੰਗ ਕਰ ਰਿਹਾ।
ਹਾਂ ਹਾਂ।
ਚਲੋ ਹੋਰ
ਹਾਂ
ਤੇ ਸੋਸ-ਸੂਸ ਘਰ ਵੀ ਬਣ ਜਾਂਦੀ ਐ ਟਮੈਟੋ ਸੋਸ?
ਹਾਂ ਟਮਾਟਰ ਸੋਸ ਤੇ ਬਣ ਹੀ ਜਾਂਦੀ ਐ ਜੈਸੇ ਟਮਾਟਰਾਂ ਨੂੰ ਨਾ ਤਾਂ ਉਹ, ਉਹ ਕਰ ਲਉ ਜਿਸ ਤਰਾਂ ਕ ਕੜਾਹੀ 'ਚ ਨਾਂ ਅੱਧ ਅੱਧਾ-ਅੱਧਾ ਕਰਕੇ ਟਮਾਟਰ ਉਹਨਾਂ ਨੂੰ ਪੁੱਠਾ ਰੱਖ ਦੋ।
ਅੱਛਾ-ਅੱਛਾ।
ਤੇ ਉਹ ਫਿਰ ਉੱਤੋਂ ਢੱਕ ਢੱਕ ਦੋ। ਥੋੜਾ ਜਿਹਾ ਪਾਣੀ ਪਾਣਾ ਬਸ ਹਾਂ ਉੱਤੋਂ ਢੱਕ ਦੋ, ਤੇ ਉਹ ਫੇਰ ਨਾ ਉੱਤੋਂ ਛਿੱਲੜ ਆਪਣੇ ਆਪ ਈ ਅਲੱਗ ਹੋ ਜਾਣਗੇ। ਉਹ ਤੁਸੀਂ ਉਹਦੇ ਨਾਲ ਚਿਮਟੇ ਨਾਲ ਜਾਂ ਚਾਕੂ ਨਾਲ ਉਤਾਰ ਲਓ ਉਹਨੂੰ।
ਅੱਛਾ-ਅੱਛਾ, ਅੱਛਾ ਉਹਨੂੰ ਬੋਇਲ ਕਰਕੇ ਫੇਰ ਉਹਨੂੰ ਮਿਕਸੀ ਕਰਲੋ।
ਹਾਂ ਫੇਰ ਮਿਕਸੀ ਕਰ ਲਓ, ਹਾਂ-ਹਾਂ।
ਅੱਛਾ, ਤੇ ਮਿਕਸੀ ਕਰਨ ਤੋਂ ਬਾਅਦ
ਫੇਰ ਉਹਨੂੰ ਅਹ ਥੋੜਾ ਜਾ ਉਹਦੇ 'ਚ ਪਾ ਲਓ ਸਮਾਨ ਜਿਸ ਤਰਾ ਥੋੜੀ ਕਾਲੀ ਮਿਰਚ ਪਾ ਲਓ ਸਭ ਕੁਛ ਪਾ ਕੇ ਜੋ-ਜੋ ਤੁਸੀਂ ਪਾਣਾ ਐ ਥੋੜੀ ਚੀਨੀ ਪਾ ਲਉ ਹਾਂ-ਹਾਂ। ਹਾਂ ਹਲਕਾ ਜਿਹਾ ਨਿੰਬੂ।
ਮਿਕਸੀ ਕਰਕੇ ਉਹਨੂੰ ਛਾਣ ਵੀ ਲਿੱਤਾ ਜਾਏ ਵੈਸੇ ਹਨਾ।
ਪਹਿਲੇ ਸਾਰਾ ਸਮਾਨ ਪਾ ਲਓ ਵਿੱਚ ਤੁਸੀਂ, ਜੋ ਵੀ ਪਾਣਾ ਐ ਤੇ ਫੇਰ ਛਾਨੋ ਇਹਨੂੰ।
ਜਦੋਂ ਰੈਡੀ ਹੋ ਜੇ ਫੇਰ ਉਹਨੂੰ ਛਾਨਨੀ ਜਾਂ ਚਮਚ ਨਾਲ ਇੰਝ-ਇੰਝ ਕਰਕੇ ਛਾਣਨਾ ਵਾ।
ਹਾਂ ਉਹ ਭਰੂਣ ਹੁੰਦਾ ਨਾ ਅਸ ਉਹ ਉਹ ਛਾਨਣ ਵਾਲਾ ਸੂਪ ਛਾਨਣ ਵਾਲਾ, ਉਹਦੇ 'ਚ ਛਾਨ ਲਉ।
ਅੱਛਾ। ਤੇ ਛਾਨਣ ਤੋਂ ਬਾਅਦ ਫਿਰ ਠੰਡਾ ਹੋ ਜੇ ਓਦੋਂ ਬੋਟਲ 'ਚ ਭਰ ਲੋ।
ਹਾਂ ਉਹਨੂੰ ਬੋਤਲ 'ਚ ਭਰ ਲਓ ਕੱਚ ਦੇ ਈ ਭਾਂਡੇ 'ਚ ਪਾਓ ਜਿਆਦਾ ਤੇ ਹੋ ਸਕੇ ਤੇ ਉਹਨੂੰ।
ਹਾਂ ਤੇ ਇਹ ਕਿੰਨੇ ਦਿਨ ਨਿਕਲ ਜਾਂਦੀ ਏ ਫਰਿੱਜ 'ਚ ਐ ਸ‌ਈ ਏ ਆਪ ਬਣਾ ਲੋ ਘਰ
ਹਾਂ। ਇੱਕ ਹਫ਼ਤਾ ਤੇ ਨਿਕਲ ਈ ਜਾਂਦੀ ਏ ਇਕ ਹਫ਼ਤੇ ਤੋਂ ਉੱਤੇ ਨੀ ਰੱਖਣੀ ਚਾਈਦੀ। ਇੱਕ ਹਫਤੇ ਦੀ ਫਿਰ ਬਣਾ ਲੋ। ਫੇਰ ਖ਼ਤਮ ਹੋ ਜੇ ਫੇਰ ਬਣਾ ਲੋ ਹਾਂ ਹਾਂ।
ਅੱਛਾ। ਯੂਟਿਊਬ ਤੇ ਵੀ ਕਈ ਵੀਡੀਓਜ਼ ਆਦੀਆਂ ਨੇ ਰੈਸਿਪੀ ਆਂਦੀ ਏ।
ਹਮ।
ਓ ਕਹਿੰਦਿਆਂ ਨੇ ਮਹੀਨਾ ਮਹੀਨਾ ਚਲੇਗੀ ਦੋ ਦੋ ਮਹੀਨੇ ਚੱਲਣਗੀਆਂ।
ਲੋਕ ਖਾ ਲੈਂਦੇ ਨੇ ਨਾ ਅਸੀਂ ਤੇ ਜਿਆਦਾ ਬਈ ਚੀਜ਼ ਨੀ ਖਾਂਦੇ।
ਅੱਛਾ ਅੱਛਾ।
ਹਾਂ। ਹੁਣ ਵੇਖੋ ਬਾਜ਼ਾਰੋਂ ਲਿਆਣੇ ਆਂ ਵੈਸੇ ਪ‌ਈਆਂ ਈ ਹੁੰਦੀਆਂ ਬੋਤਲਾਂ ਚ ਓ ਕੋਈ ਅਸੀਂ ਹਫਤੇ ਚ
ਓਦੇ ਚ ਤੇ ਫੇਰ ਪਤਾ ਨੀ ਨਾ ਕੀ ਕੀ ਕੁਛ ਨਾ ਕੁੱਛ ਤੇ ਪਿਆ ਈ ਹੁੰਦਾ ਦਵਾਈਆਂ ਪ੍ਰੀਜ਼ਰਵੇਟਿਵ ਜਿਦੇ ਨਾਲ ਹਾਂ ਓ
ਤੁਸੀਂ ਵੇਖਿਆ ਸੀ ਇੱਕ ਵਾਰੀ ਇੱਕ ਵਕੀਲ ਬੈਸ ਕਰਦਾ ਪਿਆ ਸੀ। ਅਦਾਲਤ ਇਚ ਬਈ ਇਹ ਹਾਂ। ਬਈ ਵੇਖੋ ਤੁਸੀਂ ਹੁਣ ਆਟੇ ਦੇ ਪੇੜੇ ਵੀ ਵਿਕਦੇ ਪਏ ਨੇ ਵੇਲੀਆਂ ਓਈਆਂ ਰੋਟੀਆਂ ਵਿਕਦੀਆਂ ਪਈ ਪਈਐਂ ਬਈ ਤੁਸੀਂ ਏਨਾਂ ਨੂੰ ਵੇਲ ਕੇ ਇੱਕ ਦਿਨ ਆਪਣੇ ਘਰ ਰੱਖ ਲਓ ਵੇਖ ਵੇਖੋ ਉੱਲਲੀ ਲੱਗ ਜਾਏਗੀ ਅਗਲੇ ਦਿਨ ਹੀ। ਤੇ ਫੇਰ ਐਦੇ ਚ ਕਿਉਂ ਨੀ ਹਾਂ ਬਈ ਐਸੇ ਕੈਮੀਕਲ ਜੇੜੇ ਲੱਗਦੇ ਪਏ ਜੇੜਾ ਤਾਜ਼ੇ ਤਾਜ਼ੀ ਰੈਂਦੀ ਏ ਹਰ ਚੀਜ਼। ਬਈ ਏ ਨੁਕਸਾਨ ਤੇ ਦਿੰਦੀ ਏ ਨਾ ਸਾਡੇ ਅੰਦਰ ਏ ਚੀਜ਼ਾਂ।
ਹਾਂ ਨਈ ਸ‌ਹੀ ਕੈਂਦੇ ਐਂ।
ਹਾਂ।
ਪਤਾ ਨੀ ਅੱਜ ਕੱਲ੍ਹ ਜਿੰਨੇ ਪੜ੍ਹੇ ਲਿਖੇ ਹੋ ਗੇ ਆਂ ਸਾਰੇ ਓਨਾ ਜਿਆਦਾ ਅਸੀਂ ਗੰਦ ਬਲਾ
ਹਾਂ ਬਲਾ ਖਾਣ ਲੱਗ ਗੇ ਆਂ ਤੇ ਅੱਜ ਕੱਲ੍ਹ ਵੇਖੋ ਰੋਟੀ
ਤੇ ਆਪਾ ਹੁਣ
ਹਾਂ ਰੋਟੀ ਕੋਈ ਬਣਾਨਾ ਨੀ ਚਾਂਦੀਆਂ ਟਿਫਨ ਲਗਾਏ ਹੋਏ ਨੇ ਓ ਕਿਸ ਤਰ੍ਹਾਂ ਬਣਾਂਦੇ ਪਏ ਨੇ ਕਿਸ ਤਰ੍ਹਾਂ ਨਈ ਬਣਾਂਦੇ।
ਮੈਂ ਏ ਈ ਵੇਖਿਆ ਬਸ ਜਦੋਂ ਹਾਂ ਬਸ ਐ ਨਾ ਯਾ ਤੇ ਘਰ ਦੇਖ ਲੋ ਸਾਂਭ ਲਵੋ ਯਾ ਓ।
ਹਾਂ।
ਚਲੋ ਚਲੋ ਠੀਕ ਏ ਫੇਰ ਮੈਂ ਸਮਝਾਵਾਂਗੀ ਬੱਚਿਆਂ ਨੂੰ।
ਹਾਂਜੀ ਹਾਂਜੀ ਸਮਝਾਇਆ ਕਰੋ ਬੱਚਿਆਂ ਨੂੰ ਰੋਟੀ ਦਿਆ ਕਰੋ ਖਾਣ ਵਾਸ ਜਿੰਨ ਹੈਨਾ ਹਾਂ ਠੀਕ ਏ ਸਤਿ ਸ਼੍ਰੀ ਅਕਾਲ ਜੀ।